ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਅਕਾਲ।
ਹੋਰ ਵਧੀਆ ਜੀ ਵਧੀਆ, ਤੁਸੀ ਸੁਣਾਓ ਕੀ ਕਰ ਰਹੇ ਹੋ? ਹ
ਹਾਂਜੀ, ਬਸ ਬੈਠੇ ਰਹੇ ਸੀ ਅਸੀ।
ਅੱਛਾ-ਅੱਛ, ਬਸ ਕਿੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਹੀ ਨਹੀ ਹੁੰਦੀ ਤੁਸੀਂ ਕਦੀ ਫੋਨ ਹੀ ਨਹੀਂ ਲਾਉਂਦੇ ਮੈਨੂੰ ਮੈਂ ਕਿਹਾ ਚੱਲ ਮੈਂ ਹੀ ਯਾਦ ਕਰਾਂ ਤੇ ਕਰਾਂ।
ਬਸ ਉਹਨਾਂ ਕਿ ਕਿ ਐਕਚੁਲੀ ਨਾ ਬੱਚੇ ਆਏ ਦੇ ਸੀ। ਤੇ ਫੇਰ ਤੁਹਾਨੂੰ ਪਤਾ ਏ ਹਾਂਜ ਹਾਂਜੀ-ਹਾਂਜੀ ਫੇਰ ਬੱਚੇ ਆਏ ਦੇ ਹੁਣ ਟਾਈਮ ਨੀ ਮਿਲਦਾ ਨਾ ਥੋੜਾ
ਘਰ ਮੈ ਤਾਂ ਹੀ ਫੋਨ ਕੀਤਾ ਸੀ।ਮੈਂ ਕਿਹਾ ਤੁਸੀਂ ਆਏ ਨੀ ਨਾਲੇ ਮੈ ਕਿਹਾ ਉਹ ਵੀ ਆਏ ਦੇ ਨੇ ਉਹਨਾਂ ਨੂੰ ਵੀ ਲੈਣਾ ਨਾਲ।
ਹਾਂ ਹਾਂਜੀ-ਹਾਂਜੀ ਕਿਉਂ ਨੀ ਆਵਾ ਵਾਂਗੇ ਜਰੂਰ ਤੁਸੀਂ ਇੰਨੇ ਪਿਆਰ ਨਾਲ ਬੁਲਾਇਆ ਤੇ ਅਸੀ ਆਵਾਂਗੇ ਇ ਦੇਖੋ ਕਿੱਥੇ ਜਾਣਾ ਹੁੰਦਾ। ਬਸ ਬੈਠੇ ਸੀ, ਅੱਜ ਬੱਚੇ ਕਹਿ ਰਹੇ ਸੀ ਕਿ ਨਾ ਕੁਛ ਨਾਨੀ ਸਪੈਸ਼ਲ ਬਣਾ ਕੇ ਖਿਲਾਓ ਤੇ ਫਿਰ ਮੈ ਸੋਚਿਆ, ਮੈ ਕਿਆ ਚਲੋ ਟਿੱਕੀ
ਅੱਛਾ-ਅੱਛਾ ਵਾਹਜੀ ਵਾਹ ਟਿੱਕੀ ਬਣਾ ਰਹੇ ਹੋ ਫਿਰ ਕੀ ਬਣਾ ਰਹੇ ਹੋ ਟਿਕੀ ਆਪਣਾ ਅਹ ਆਲੂਆਂ ਦੇ ਵਿ ਵਿੱਚ ਮਤਲਬ ਮਿੱਦਾ ਵਗੈਰਾ ਪਾ ਕੇ ਜਾਂ ਫਿਰ ਉਹ ਮਤਲਬ ਸੂਜੀ ਵਗੈਰਾ ਪਾ ਕੇ
ਦੇਖੋ ਮੈਦਾ ਦਾ ਨਾ ਮੈਂ ਬੜਾ ਹੀ ਘੱਟ ਯੂਜ ਕਰਨੀ ਆ ਨਾ ਮੈਨੂੰ ਮ ਮੈਂਦਾ ਨਾ ਥੋੜਾ ਘ ਪਸੰਦ ਆਦਾ ਮੈਂ ਤੇ ਉਹੀ ਹੁੰਦੇ ਨਾ। ਪੋਹੇ ਹਾਂਜੀ-ਹਾਂਜੀ ਬਸ ਉਹ ਆਲੂ ਜਿਸ ਤ ਉਬਾਇਲ ਬੋਆਇਲ ਕੀਤੇ ਨਾ ਤੇ ਪੋਹੇ ਪਾਏ ਨਾਂ ਵਿੱਚ। ਹਾਂਜੀ।
ਸੀਂ ਬੜਾ ਵਧੀਆ ਕੀਤਾ। ਮੈਨੂੰ ਤੁਸੀਂ ਬੜੀ ਅੱਛੀ ਡੀਸ਼ ਦੱਸੀ ਮੈਂਦਾ ਵਖੋ ਖਰਾਬ ਕਰਦਾ ਅੱਜ ਕੱਲ੍ਹ
ਮੈਂ ਸਹੀ ਸਹੀ ਗੱਲ ਜੇ ਮੈਨ ਤੇ ਬਿਲਕੁਲ ਸਮਝ ਨੀ ਆਂਦਾ ਨਾ ਮੈਨ ਮੋਮੋਸ ਨਾ ਚੋਮੀਨ ਵਗੈਰਾ ਹੈ ਨਾ।
ਹੂੰ ਮੈਂ ਤੇ ਖੁਦ ਵੀ ਬਾਹਰ ਦਾ ਖਾਣ ਦਾ ਮੈ ਤੇ ਆਪ ਅਸੀਂ ਘਰ ਹੀ ਬਣਾਣੇ ਹਾਂ ਸਾਰਾ ਕੁਛ ਮਤਲਬ ਨੂਡਲਸ ਵੀ ਹੋ ਗਏ, ਮੈਗੀ ਵਗੈਰਾ ਆਪਣਾ ਅਹ ਟਿਕ ਕਿ ਮੋਮੋਸ, ਸਪਰਿੰਗ ਰੋਲ ਆਪਾਂ ਹਰ ਚੀਜ਼ ਨਾ ਘਰ ਹੀ ਬਣਾਈ ਦੀ ਮਤਲਬ ਹਾਂ ਥੋੜ੍ਹਾ ਨਾ ਅਸੀਂ ਜਿਵੇਂ ਅਪਣਾ ਘਰ ਦਾ ਸਮਾਨ ਪਾ ਲੈਂਦੇ ਆ ਨਾ ਔਰਗੈਨਿਕ ਚੀਜ਼ਾਂ
ਹਾਂ ਸਹੀ ਗੱਲ ਹੈਗਾ ਬਿਲਕੁਲ ਮੈਂ ਵੀ ਇਹੀ ਸੋਚਦੀ ਹਾਂ ਨਾ ਕਿ ਜ਼ਰੂਰੀ ਹੈ, ਬੱਚਿਆਂ ਨੂੰ ਬਾਹਰ ਦਾ ਮੈਦਾ ਮੂਦਾ ਖਆਉਣਾ ਹੈ ਨਾ। ਇਸ ਕਰਕੇ ਫੇਰ ਮੈਂ ਅੱਜ ਓ ਹੀ ਬਣਾ ਰਹੀ ਸੀ ਤੇ ਬਸ ਓਨੂੰ ਲੱਗੀ ਦੀਆਂ ਤੁਹਾਡਾ ਫੋਨ ਆ ਗਿਆ ਮੈਂ ਕਿਹਾ ਦੇਖਾ ਬਹਿਲ ਵਜਦੀ ਪੀ ਏ।
ਹਾਂ ਮੈਂ ਵੀ ਬੜਾ ਟਾਈਮ ਹੋ ਗਿਆ ਸੀ ਨਾ ਤੁਹਾਡੇ ਨਾਲ ਹੋਈ ਸੀ ਪਿਛਲੇ ਮਹੀਨੇ ਗੱਲ ਉਸ ਤੋਂ ਬਾਅਦ ਮੈਂ ਕਾਫੀ ਬਿਜੀ ਸੀ, ਮਕਾਨ ਵਗੈਰਾ ਬਣਦਾ ਪਿਆ ਸੀ ਨਾ ਆਪਣਾ ਤੇ ਉਹਦੇ ਕਰਕੇ ਮੈਂ ਬੜਾ ਬਿਜ਼ੀ ਸੀ ਫਿਰ ਮੈਂ ਬੁਟੀਕ ਦਾ ਵੀ ਨਾਲ, ਨਾਲ ਤੁਹਾਨੂੰ ਪਤਾ ਹੈ ਉਹਦੇ ਚੱਕ ਬੁਟੀਕ ਦਾ ਨਾਮ ਵੀ ਹੈ ਤੇ ਤਾਂ ਕੇਨਾ ਮੈਨੂੰ ਟਾਈਮ ਹੀ ਨਹੀਂ ਮਿਲ ਅੱਜ ਥੋੜਾ ਮਤਲਬ ਸੰਡੇ ਸੀ ਫਰੀ ਸੀ ਮੈਂ ਮੈਂ ਕਿਹਾ ਚਲੋ ਅੱਜ ਭੈਂਣ ਜੀ ਨੂੰ ਫੋਨ ਲਾਵਾਂ। ਇਨਵਾਈਟ ਕਰਾਂ ਸ਼ਾਮੀ ਆਓ ਸਾਡੇ ਡਿਨਰ ਤੇ
ਹਾਂ ਹਾਂ ਕੋਈ ਨੀ ਆਵਾਂਗੇ ਕੋਈ ਕਦੇ ਨੀ ਹੈ।
ਹਾਂਜੀ ਹਾਂਜੀ ਹੋਰ ਕਿੰਨਾ ਦਿਨ ਹੋ ਗਏ ਮੈਂ ਤੁਹਾਡੀ ਬੇਟੀਆ ਦੀ ਕਿਸੇ ਮੈਨੂੰ ਮਾਰਕੀਟ ਵਿੱਚ ਉਹਨਾਂ ਦੀ ਗੁੜੀ ਬੜੀ ਪਿਆਰੀ ਛੋਟੀ ਮੈਨੂੰ ਸੱਚੀ ਮੈਨੂੰ ਬੜੀ ਪਿਆਰੀ ਲੱਗਦੀ
ਹਾਂਜੀ ਉਹ ਹੈ ।ਹੈਹੀ ਬੜੀ ਪਿਆਰੀ ਹੈ।
ਹਾਂਜੀ ਤੇ ਉਹਨੂੰ ਉਹਨੂੰ ਵੀ ਲਿਆਉਣਾ ਤੁਸੀ ਤੁਸੀ ਹਨਾ ਨਾਲ ਸਾਰੇ ਆ ਤੁਸੀ ਸਾਡੇ ਹਾਂਜੀ ਹਜੀ ਬਸ ਅੱਜ ਕੱਲ ਮੈਂ ਤੁਹਾਨੂੰ ਦੱਸਿਆ ਬੁਟੀਕ ਤੇ ਨਾ ਅਜ ਕੱਲਤੇ ਕੱਪੜਿਆਂ ਦੀ ਗੱਲ ਕਰਾਂ ਤੇ ਮੈਂ ਅਜ ਕੱਲ ਫਰਸੀ ਸੂਟ ਬੜੇ ਚੱਲ ਰਹੇ ਨੇ ਪਰਸੀ ਸੂਟ ' ਮਤਲਬ ਬੜੀ ਡਿਮਾਂਡ ਹੈ। ਮਾਰਕਿਟ 'ਚ ਨਾ ਮਤਲਬ ਇੰਨੇ ਕਸਟਮਰਸ ਨੇ ਅੱਜ ਕੱਲ੍ਹ ਸਭ ਕੇਦੇ ਫਰਸੀ, ਹੁਣੇ ਵੀ ਲਾਸਟ ਇੱਕ ਉਹੇ ਕੋਲ ਇੱਕ ਔਡਰ ਆਇਆ ਫੈਂਡੀ ਸਿਲਕ ਦਾ ਸੂਟ ਏ ਬਸ ਉਹਦੇ ਵਿੱਚ ਫਰਸੀ ਸੂਟ ਇਨਾ ਬੱਸੋ ਇਸੀ ਫਰਜ਼ੀ ਕੀ ਜ੍ਹਾ ਨਾ ਆਪ ਅੰਮਰੇਲਾ ਪਲਾਜ਼ੋ ਬਣਾ ਦੋ ਔਰ ਸ਼ਰਟ ਸੀਗੀ ਉਹਦੇ ਕਟਾਵਾਂ ਵਾਲੀ ਫਿਰ ਮੈਂ ਉਹਨਾਂ ਨੇ ਕਿਹਾ ਮੈਂ ਦੇਖੋ ਫੈਂਡੀ ਸਿਲਕ ਹੈ, ਥੜਾ ਪਤਲਾ ਕੱੜਾ ਹੁੰਦਾ ਹੈ। ਆਹ ਡਿਜ਼ਾਇਨ ਆਉਹਦੇ 'ਤੇ ਜੱਚਦੇ ਹੀ ਨਹੀ ਹੈਗੇ ਕਿਉਂਕਿ ਤੁਹਾਨੂੰ ਤਾਂ ਫਿਨਿਸ਼ਿੰਗ ਦਾ ਕੰਮ ਚਾਹੀਦਾ ਮੈਂ ਕਿਹਾ ਇਸ ਤੋਂ ਅੱਛਾ ਕੱਪੜਾ ਲਿਆ ਦੇ ਮੈਨੂੰ ਸੀ ਵਗੈਰਾ ਫੇਰ ਮੈਂ ਉਹਦੇ ਉਤੇ ਬਣਾ ਦਾਂਗਾ ਉਹ ਚੀਜ਼ ਚਾਈਨਾ ਫੈਂਡੀ ਸਿਲਕ ਤੇ ਤਾਂ ਨੋਰਮਲ ਸੂਟ ਬੰਦਾ ਸਿੰਪਲ ਸੂਟ ਜਿੰਨਾ ਸਿੰਪਲ ਸੂਟ ਹੋਏਗਾ, ਉਨੀ ਵਧੀਆ ਫਿਨਸ਼ਿੰਗ ਐਡ ਫਿਟਿੰਗ ਆਏਗੀ ਔਰ ਜਿੰਨੇ ਅਸੀਂ ਉਹਦੇ ਉੱਤੇ ਕਾਮ ਜਾਮ ਕਰਾਂਗੇ ਹਨਾ ਉਨੀ ਫਿਨਿਸ਼ਿੰਗ ਵੀ ਨਹੀ ਆਏਗੀ। ਤੇ ਉਹ ਵੀ ਨਹੀ ਰਹੇਗਾ।
ਅੱਛਾ ਹਾਂ ਉਹ ਗੱਲ ਤਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਹਾਂ।
ਜਿਵੇਂ ਤੁਸੀਂ ਵੀ ਬੁਟੀਕ ਦਾ ਕੰਮ ਕੀਤਾ ਹੋਇਆ, ਪਹਿਲੇ ਹੈਨਾ। ਅਤੇ ਆਪਣਾ ਜਿਵੇਂ ਫੈਂਡੀਸਿਲਕ ਦੇ ਸੂਟ ਤੁਸੀ ਕਿਹੜੀ ਲਾਨੀਗ ਲਗਾਉਦੇ ਥੱਲੇ ਮਤਬਲ ਕੋਟਨ ਲਾਦੇ ਜਾ ਟਿਸੁ ਲਾਦੇ ਔ।
ਦੇਖੋ, ਜੀ ਤੁਸੀਂ ਆਪ ਹੀ ਸਮਝਦਾਰ ਔ। ਫੈ ਫੈਡੀ ਸਿਲਕ ਜਿਹੜੀ ਹੈ, ਨਾ ਉਹ ਬੜੀ ਫਿਸਲਦੀ ਆ। ਤੇ ਚਾਹੁੰਦੇ ਨੀ ਹੈ ਹਨਾ, ਤੇ ਉਹ ਅਗਰ ਜੇ ਕੋਟਨ ਦਾ ਲਗਾਵਾਂਗੇ ਨਾ ਅਸੀ ਸਭ ਤੋਂ ਜ਼ਿਆਦਾ ਬੈਸਟ ਰਹੇਗਾ ਮੇਰੇ ਹਿਸਾਬ ਨਾਲ
ਅੱਛਾ, ਪਰ ਮੈਂ ਨਾ ਹੁਣ ਤੱਕ ਜਿੰਨੇ ਵੀ ਸੀ। ਤਿੰਨਾ, ਇੱਕ ਸੱਠ ਗਰਾਮ ਕੱਪੜਾ ਆਦਾ ਜੇ ਸਾਡੇ ਇੱਥੇ ਬੜਾ ਵਧੀਆ ਕੱਪੜਾ ਆਦਾ ਫਾਈਨ ਕੁਆਲਟੀ ਹੁੰਦੀ ਕੱੜੇ ਦੀ ਮ ਉਹੀ ਹੀ ਲਾ ਦਿੰਨਾ ਦੇਖੋ ਬਜਟ ਵਿੱਚ ਵੀ ਸਹੀ ਹੈ, ਅਗਰ ਦੇਖੋ ਜਿਵੇਂ ਅੱਛੇ ਘਰ ਦਾ ਬੰਦਾ ਕਸਟਮਰ ਹੈ ਨਾ ਉਹ ਮੈਂਛਨ ਟੁਨ ਕਹਿ ਦੇਣਾ ਕਿ ਥੋੜੀ ਮਹਿੰਗੀ ਪੈਂਦੀ ਹੈ। ਜਿਹੜਾ ਨੋਰਮਲ ਰੇਂਜ ਦਾ ਬੰਦਾ ਹੈ ਉਹਨੂੰ, ਤੇ ਮੈਂ ਕਹਿੰਦਾ ਤੁਸੀਂ ਸੱਠ ਗ੍ਰਾਮ ਲਿਆ ਦੋ। ਪਤਾ ਕੀ ਇੱਕ ਤਾਂ ਉਹ ਕੱਪੜਾ ਬੜਾ ਠੰਡਾ ਕੱਪੜਾ ਹੁੰਦਾ ਤੁਹਾਨੂੰ ਯਾਦ ਹੋਣਾ। ਪਹਿਲੇ ਟੈਮ ਯੂਨੀਫੋਮ ਹੀ ਚੱਲਦੀਆਂ ਸੀ, ਸਕੂਲਾਂ ਚ ਆਪਣੀਆਂ ਚਿੱਟੀਆਂ ਸਲਵਾਰ ਚਿੱਟੀਆਂ ਕਮੀਜ਼ਾਂ ਹਰੀਆਂ ਕਮੀਜ਼ਾਂ ਚੱਲਦੀਆਂ ਸੀ, ਹਾਊਸ ਯੂਨੀਫਾਰਮ ਉਹ ਆਪਾਂ ਸੂਟ ਸਵਾਦੀਆਂ ਸੀ। ਕੁੜੀਆਂ ਛੋਟੀ- ਛੋਟੀਆਂ ਹਾਂ, ਉਹ ਕੱਪੜਾ ਨਾ ਸਾਟ ਗ੍ਰਾਮ ਹੁੰਦਾ ਸੀ ਉਸ ਟਾਈਮ ਤੇ ਸਾਨੂੰ ਦੇਖੋ ਇੰਨਾ ਨਹੀਂ ਸੀ ਪਤਾ ਹੁੰਦਾ। ਹੁਣ ਸਾਡੀ ਲਾਈਨ ਹੈ ਬਣ ਗਈ ਤਾਂ ਕਰਕੇ ਨਾ ਸਾਨੂੰ ਸਾਰਾ
ਹਾਂ-ਹਾਂ, ਉਹ ਬਿਲਕੁਲ ਸਹੀ ਗੱਲ ਕਹੀ ਤੁਸੀਂ ਉਹ ਤਾਂ ਹੈ ਹੀ ਜਦੋਂ ਆਪਾਂ
ਹਾਂ, ਬਿਲਕੁਲ ਮੈਨੂੰ ਕਾਫੀ ਐਕਸਪੀਰੀੰਸ ਹੋ ਗਿਆ ਨਾ ਹੁਣ, ਕਿੰਨਾ ਟਾਈਮ ਤਾਂ ਹੋ ਗਿਆ ਕੰਮ ਕਰਦਿਆਂ ਤੇ ਫਿਰ ਮੈਂ ਉਹੀ ਮੈਂ ਕਿਹਾ ਚਲੋ ਤੁਹਾਨੂੰ ਮ ਪੁੱਛਣਾ ਸੀ, ਬਈ ਮੈਂ ਕਿਹਾ ਚਣੇ ਇੱਕ ਵਾਰ ਚਲੋ ਤੁਹਾਡੀ ਵੀ ਰਾਏ ਲਵਾਂ ਤੁਸੀਂ ਤੇ ਮੇਰੇ ਤੋਂ ਪੁਰਾਣੇ ਹੈਗੇ ਹੋ। ਹੈਨਾ ਤੇ ਮੈਂ ਕਿਹਾ ਪੁੱਛਾਂ। ਤਾਕਿ ਤੁਸੀਂ ਮਤਲਬ ਅੱਛਾ, ਤੁਸੀਂ ਕੋਟਨ ਜ਼ਿਆਦਾ ਪ੍ਰੈਫਰ ਕਰੋਗੇ ਅਰ
ਹਾਂ, ਮੈਂ ਤਾਂ ਦੇਖੋ ਮੈਂ ਖੁੱਦ ਹੀ ਕੋਟਨ ਜ਼ਿਆਦਾ ਪਾਉਦੀ ਹਾਂ ਨਾ, ਤੇ ਫੇਰ ਮੈਨੂੰ ਲੱਗਦਾ ਹੈ ਹਾਏ ਕੋਟਨ ਹੀ ਹੋਣੀ ਚਾਹੀਦੀ ਹੈ ਨਾ ਕਿਉਂਕਿ ਕੋਟਨ ਹਰ ਟਾਈਮ ਪਾਈ ਜਾਂਦੀ ਹੈ ਗਰਮੀ 'ਚ ਵੀ ਪਾ ਲੋ।
ਹਾਂਜੀ- ਹਾਂਜੀ -ਹਾਂਜੀ, ਉਹਨੇ ਕੰਮ ਕਰਨੇ ਆ ਨਾ ਮੈਨੂੰ ਹੁਣ ਜਿ ਸੂਟ ਆਇਆ ਨਾ ਹੁਣੇ ਔਡਰ ਅਤੇ ਮੈਂ ਉਹਨਾਂ ਨੂੰ ਹੀ ਗੱਲ ਕਰਨਾ ਵਾਂ। ਕਿ ਤੁਸੀਂ ਕੋਟਨ ਹੀ ਲਾਓ ਕਿਉਂਕਿ ਨਾ ਉਹ ਮੈਨੂੰ ਪੁੱਛ ਰਹੇ ਸੀ ਕਿ ਦੱਸੋ ਭਾਅ ਜੀ ਕੇ ਕਿਹੜੀ ਲਾਈਨਿੰਗ ਲਾਗੀਏ। ਵੀ ਉਹ ਮੈਂ ਤਾਂ ਵੈਸੇ ਤਾਂ ਉਹਨਾਂ ਨੂੰ ਮਨਾਈ ਕੀਤਾ ਮੈਂ ਕਦੇ ਹੁਣ ਮੇਰੇ ਕੋ ਟਾਈਮ ਨੀ ਹੈੇ ਕਿਸੀ ਦੇ ਮੈਰਿਜ ਦੇ ਕੱਪੜੇ ਸੀਲ ਰਿਆਂ ਪੰਦਰਾਂ ਤੱਕ ਦੇਣੇ ਨੇ। ਬਟ ਉਹ ਬੜੇ ਹੀ ਮਤਲਬ ਕਹਿੰਦੇ। ਤੁਸੀਂ ਸੀ ਦੋ ਇੱਕ ਸੂਟ ਫਿਰ ਉਹ ਬਾਹਰੋਂ ਵੀ ਆਏ ਦੇ ਨੇ। ਤੇ ਮੈਂ ਕਿਹਾ ਚਲੋ ਤੁਸੀ ਮੈਂ ਹੁਣ ਉਹਨਾਂ ਇਹ ਅਡਵਾਈਸ ਦੇਣੀ ਸੀ ਕੋਲ ਕਰਕੇ ਕਿ ਤੁਸੀਂ ਲਾਈਨਿੰਗ ਨਾ ਇੱਕ ਕੰਮ ਕਰਨਾ ਮੈਂ ਕਹਿਣਾ ਕੋਟਨ ਲਾਓ ਨਾਲੇ ਤੇ ਤੁਹਾਡੇ ਕਹਿਣ ਤੇ ਵਾਰੀ ਮੈਂ ਯੂਜ ਕਰ ਲੈਂਦਾ। ਨਾਲੇ ਮੈਨੂੰ ਪਤਾ ਲੱਗ ਜਾਏਗਾ ਕਿਵੇਂ ਹੈ ਕਿਵੇਂ ਨੀ ਹੈਨਾ।
ਕੱਪੜਾ ਨਾ ਮੇਰੇ ਖਿਆਲ ਜਿਆਦਾ ਨਾ ਹੋ ਜਾਏਗਾ ਤੁਹਾਨੂੰ, ਦਿੱਕਤ ਨੀ ਆਏਗੀ ਸੀ ਲੱਗਿਆ ਅਸਤਰ ਕੱਟ ਕੱਟੋਗੇ ਨਾ ਕਟਿੰਗ ਅਸਤਰ ਦੀ ਕਰੋਗੇ ਤੇ ਉੱਪਰ ਤੁਸੀਂ ਉਹ ਫੈਂਡੀ ਸਿਲਕ ਨੂੰ ਮਤਲਬ ਕਿ ਅਟੈਚ ਕਰ ਲੈਣਾ ਤੁਹਾਨੂੰ ਦਿੱਕਤ ਨੀ ਆਏਗੀ ਕੱਟਦਿਆ ਨਾ ਕੱਪੜਾ
ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੋਰ ਸੁਣਾਓ ਬਸ ਮੈਂ ਅਜ ਆਇਆ ਜਾ ਸੀ ਵਧੀਆ ਮੈਂ ਅਜ ਆਇਆ ਦਾ ਸੀ ਕਿਸੇ ਮਤਲਬ ਰਲੇਟਿਵ ਦੇ ਘਰ ਤੇ ਉਹ ਮੈਂ ਅੱਜ ਉਹਨੇ ਨਾ ਮ ਸੂਟ ਵਗੈਰਾ ਸਟਿਚ ਕਰਦੇ ਨੇ ਉਹ ਵੀ ਆਪ ਈ ਔ ਉਹਨਾਂ ਨੇ ਬੁਲਾਆ ਸੀ ਕਿੰਦੇ ਕਿ ਬਈਨਾ ਦੀ ਥੋੜਾ ਮਤਲਬ ਕਹਿੰਦੇ ਮੇਰੇ ਕੋਲ ਨਾ ਬੈ ਕੇ ਨਹੀਂ ਕੱਪੜੇ ਕੱਟੀ ਦੀਦੇ। ਬਈ ਤੁਸੀਂ ਆ ਜਾਓ ਮੈਨੂੰ ਤੇ ਚਾਰ ਦਿਨ ਤੋਂ ਉਪਲ ਕਰ ਰਹੀ ਸੀ ਤੁਹਾਨੂੰ ਪ ਮੈਂ ਬਿਜ਼ੀ ਹੁੰਦਾ ਵਾਂ। ਅੱਜ ਸਪੈਸ਼ਲ ਇਂਨਾ ਲਈ ਟਾਈਮ ਕੱਢਿਆ ਘੰਟ ਏ ਡੇ ਦੋ ਘੰਟੇ ਦਾ ਮੈਂ ਚੱਲਣਾ ਉਹਨਾਂ ਨੂੰ ਕਟਿੰਗ ਵਗੈਰਾ ਕਰਦਾ ਚਲੋ ਮੈਂ ਕਿਹਾ ਉਹ ਸਟਿੱਚ ਕਰ ਲੈਣਗੇ ਆਪਣਿਆਂ ਨੂੰ ਹੀ ਮਾਣ ਹੁੰਦਾ ਦੇਖੋ ਆਪਨੇ ਉੱਤੇ ਹਾਂ ਬਿਲਕੁਲ ਤੁਸੀਂ ਸਹੀ ਕਿਹਾ ਫਿਰ ਉਹ ਮੈਂ ਤੇ ਚੱਲਾ ਸੀ ਘਰ ਉਹ ਮੈਨੂੰ ਕਹਿੰਦੇ ਤੁਸੀਂ ਲੁ ਕੋ ਲੰਚ ਕਰਕੇ ਜਾਣਾ। ਉਹਨਾਂ ਨੇ ਆਲੂ ਬੈਗਨ ਨਾਲ ਚੋਲ ਬਣਾਏ ਮੈਂ ਕਿਹਾ ਨਹੀਂ ਮੈਂ ਚੋਲ ਵਗੈਰਾ ਨਾ ਥੋੜੇ ਘਟ ਹਾਂ ਘੱਟ ਖਾਨਾ ਮੈਂ ਥੋੜੇ ਚੌਲ ਬਟ ਉਹ ਕਹਿੰਦੇ ਕਿ ਮੈਂ ਕਿਹਾ ਚਲੋ ਉਹਨਾਂ ਨੇ ਇਹਨੇ ਪਿਆਰ ਨਾਲ ਬਣਾਏ ਦੇ ਮੈਂ ਕਿਹਾ ਚਲ ਮੈਂ ਲੰਚ
ਹਾਂ ਸਹੀ ਗੱਲ ਹੈ ਕੋਈ ਕਿਊ ਨੀ ਪਿਆਰ ਨਾਲ ਹੀ ਸਹੀ
ਹਾਂ ਮਾਂਣ ਹੁੰਦਾ ਬੰਦਾ ਤਾਂ ਹੀ ਦੇਖੋ ਹਰ ਕਿਸੇ ਨੂੰ ਨੀ ਕਿਹਾ ਜਾਂਦਾ ਜੀ ਦੇ ਉੱਤੇ ਮਾਣ ਹੁੰਦਾ ਏ
ਹਾਂ ਸਹੀ ਗੱਲ ਹੈ ਜੀ
ਜਿੜੇ ਰਿਲੇਟਿਵ ਦੇ ਮੈਂ ਘਰ ਆਇ ਦਾ ਉਹ ਬੜੇ ਸੋਹਣੇ ਸੂਟ ਸਟਿਚ ਕਰਦੇ ਜੇ ਬਟ ਉਹਨਾਂ ਦੇ ਵੀ ਅੱਗੋਂ ਰਿਲੇਟਿਵਸ ਨੇ ਜਿਨ੍ਹਾਂ ਬੁਟੀਕ ਨੇ ਬਟ ਉਈਏ ਨਾ ਉਹਨਾਂ ਨੇ ਉਹਨਾਂ ਨੂੰ ਨਹੀਂ ਬੁਲਾਇਆ ਉਹ ਕਹਿੰਦੇ ਕਿ ਨਹੀਂ ਭਾਅ ਜੀ ਤੁਸੀਂ ਆ ਜਾਓ ਬਸ ਉਹਨਾਂ ਨੂੰ ਵੀ ਹੋਣਾ ਹੈ ਕਿ ਚਲੋ ਉਹਨਾਂ ਨੂੰ ਵੀ ਪਤਾ ਕਿ ਮੈਂ ਆ ਜਾਾਂਗਾ ਹੈ ਨਾ ਕਈ ਲੋਕ ਬ ਹਾਂ ਮੈਂ ਕਿਹਾ ਚਲੋ ਕੋਈ ਗੱਲ ਫੇਿਰ ਕਿਂ ਕੋਈ ਫ਼ਰਕ ਨਹੀਂ ਪੈਂਦਾ ਇੱਕ ਮਤਲਬ ਥੋੜ੍ਹਾ ਉਹੀ ਹੁੰਦਾ ਨਾ ਦੇਖੋ ਅਸੀਂ ਭਲਾ ਕਰਾਂਗੇ ਕੱਲ੍ਹ ਨੂੰ ਕੋਈ ਸਾਡਾ ਵੀ ਭਲਾ ਕਰੇਗਾ ਹੈ ਨਾ
ਭਲਾ ਕਰੇਗਾ ਬਿਲਕੁਲ ਸਹੀ ਏ ਸਹੀ ਗੱਲ ਹੈ ਹਾਂ ਹਾਂ ਨਹੀਂ ਠੀਕ ਹੈ ਬਹੁਤ ਅੱਛੀ ਗੱਲ ਹੈਗੀ
ਬਸ ਪਤਾ ਏ ਕੀ ਗੱਲ ਏ ਮੈਂ ਤੁਹਾਨੂੰ ਦੱਸਦਾ ਪਿਆ ਪਿੱਛੇ ਜੀ ਮੈਂ ਨਾ ਇੱਕ ਕੁੜੀ ਦੇ ਕੱਪੜੇ ਸੀਤੇ ਸੀਗੇ ਦਾਜ ਦੇ ਤੇ ਦੋ ਮਹੀਨੇ ਮੈਨੂੰ ਲੱਗ ਗਏ ਸੀ ਕਾਫੀ ਸੂਟ ਸੀਨਾਂ ਦੇ ਫਿਰ ਮੇਰੇ ਕਿੰਨੇ ਕਸਟਮਰੇ ਸੀ ਜਿਨਾਂ ਦੇ ਮੈਂ ਸੀ ਨਹੀਂ ਸੀ ਰਿਹਾ ਹੁਣ ਤੁਹਾਨੂੰ ਪਤਾ ਉਹਨਾਂ ਨੂੰ ਮੈਂ ਦੋ ਮਹੀਨੇ ਲਾਰਾ ਲਾਇਆ ਦਾ ਸੀ ਹਨਾ। ਦਾਰਾ ਵਿਕੀ ਮੈਂ ਇ ਕੰਮ ਨ ਕਰ ਰਿਹਾ। ਅਸੀ ਹਨਾ ਹੁਣ ਉਹ ਮੈਨੂੰ ਕਹਿਦੇ ਪਏ ਸੀ ।ਕਿ ਕਿ ਬਈ ਭਾਜੀ ਤੁਸੀਂ ਸੂਟ ਸੀਦੋ ਹੁਣ ਇਹਨੂੰ ਸੂਟ ਦੇ ਗਿਆ। ਹੁਣ ਮੇਰੇ ਕੋਲ ਟਾਈਮ ਹੀ ਨੀ ਲਗਦਾ ਪਿਆ ਮੇਰੇ ਵੀ ਹੈਗੇ ਆ ਮਤਲਬ ਸਾਡੇ ਉੱਥੇ ਭੈਣ ਜੀ ਹੁਣ ਦੋ ਤਿੰਨੂ ਸੂਟ ਉਹ ਨੂੰ ਵੀ ਦਿੱਤੇ ਮੈਂ ਮੈਨੇ ਮੈਂ ਕਿਹਾ ਚਲੋ ਤੁਸੀਂ ਸੀ ਦੋ ਅਤੇ ਇੱਕ ਮੇਰੀ ਕਸਟਮਰ ਸੀਗੀ ਆ ਨੌ ਸਾਲ ਪੁਰਾਣੀ ਹੁਣ ਉਹਦੀ ਮੈਰਿਜ ਹੈਗੀ ਹੈ।ਕੋਲੇਜ ਟਾਈਮ ਤੋਂ ਮੇਰੇਲ ਸਵਾਉਂਦੀ ਹੈ ਸੂਟ ਹੁਣ ਉਹਦੀ ਮੈਰਿਜ ਏ ੳ ਮੈਨੂੰ ਦੇ ਗੀ ਹੈ ਸੂਟ, ਉਹ ਕਹਿੰਦੀ ਕਿ ਬਈ ਆਪ ਸੀ ਤੁਹਾਡੇ ਕੋਲ ਸਮ ਦੇਖ ਹੁਣ ਇੰਨੇ ਪੁਰਾਣੇ ਕਸਟਮਰ ਉਸ ਨੂੰ ਮਨਾ ਵੀ ਨਹੀਂ ਕੀਤਾ।
ਬਣਾ ਵੀ ਨਹੀਂ ਕਰ ਸਕਦੇ ਬਿਲਕੁਲ ਸਹੀ ਗੱਲ ਕਹੀਏ ਤੁਸੀਂ ਬਣਾ ਕੇ ਦਿਓ ਤੁਸੀਂ ਅੱਛੀ ਗੱਲ ਹੈਗੀ ਹੈ।
ਸੂਟ ਮ ਮਤਲਬ ਬਹੁਤ ਸੋਹਣਾ ਲੱਗਿਆ ਉਹਨਾਂ ਨੂੰ ਉਹਨੇ ਮੇਰੇ ਘਰ ਵੀ ਆਰ ਕੀਤਾ। ਕਹਿੰਦੀ ਵਾਈ ਬਹੁਤ ਸੁੰਦਰ ਹੈ ਬੜਾ ਹੀ ਪਿਆ ਜਚਿਆ ਬੜਾ ਕੁੜੀ ਨੂੰ ਨਾ ਮਤਲਬ ਕਦੀ ਪਾਉਂਦੀ ਨੀ ਸੀ ਨਾ ਸੂਟ ਇੰਨੇ ਜਿ ਜਿੰਨਾ ਟੋਪਾਂ ਹੀ ਪਾਉਂਦੀ ਏ ਸੋਰਟਸ ਹੋ ਗਏ ਸਕਰਟਾਂ ਹੋ ਗਿਆਂ ਹਨਾ। ਅਤੇ ਸੂਟ ਬਹੁਤ ਤੇ ਅਰਉਦੀ ਹੈ ਫਸਟ ਟਾਈਮ ਮੈਂ ਮਤਲਬ ਮੈਂ ਵੀ ਉਹਦੇ ਜਿੰਨੀ ਵਾਰ ਕੱਪੜੇ ਡਰੈਸਿਸ ਹੀ ਜਿੱਤੀਆਂ ਹੋਈਆਂ ਨੇ ਬਟ ਹੁਣ ਫਸਟ ਟਾਈਮ ਹੈ ਕਿ ਉਹ ਸੂਟ ਲਿਆਈ ਏ ਅਨਸਟਿਚ ਕਿਉਂਕਿ ਵੇਖ ਵਿਆਹ ਤੋਂ ਬਾਅਦ ਕਹਿੰਦੀ ਮੈਂ ਭਈਆ ਡਾਲਣੇ ਹੀ ਪੜੇਗੇ।
ਨਾ ਉਹ ਤਾਂ ਹੈ ਹੀ ਦੇਖੋ ਜੇ ਇਹ ਤਾਂ ਪਾੜੇ ਹੀ ਪੈਂਦੇ ਨੇ ਸੂਟ ਕੁਆਰਿਆਂ ਹੀ ਹੁੰਦੀਆਂ ਨੇ ਐਸ਼ਾਂ ਉਸ਼ਾਂ
ਸਹੀ ਗੱਲ ਹੈ ਉਹ ਵੀ ਬਿਲਕੁਲ ਤੁਸੀ ਸਹੀ ਕਹਿੰਦੇ ਪਏ ਹੋ ਕਈ ਸੂਟ ਦੇਗੀ ਡਿਜ਼ਾਇਨਰ ਕੋਈ ਕਹਿੰਦੀ ਬੈਲ ਬੋਟ ਆਟਮ ਬਣਾ ਦੇਣਾ ਭਈਆ ਕਦੀ ਕਹਿੰਦੀ ਵੀ ਭਾਜੀ ਤੁਸੀਂ